ਸਰ ਕਿੱਦਾਂ, ਠੀਕ ਹੋ?
ਹਾਂਜੀ, ਮੈਂ ਠੀਕ ਹਾਂ, ਤੁਸੀਂ ਦੱਸੋ ਕਿਵੇਂ ਹੋ?
ਠੀਕ ਏ, ਜੀ ਵਧੀਆ ਜੀ, ਹੋਰ ਦੱਸੋ?
ਹੋਰ ਬਸ, ਬੱਚੇ ਠੀਕ ਹੈ ਤੁਸੀਂ ਦੱਸੋ? ਕਿਵੇਂ ਚੱਲ ਰਿਹਾ ਮੌਸਮ ਕਿਵੇਂ ਚੱਲ ਰਿਹਾ ਤੁਹਾਡੇ ਇੱਥੇ
ਮੌਸਮ ਤਾਂ ਕੱਲ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਇੱਥੇ।
ਅੱਛਾ
ਪਹਿਲੇ ਤਾਂ ਇੰਨੀ ਗਰਮੀ ਹੈਗੀ ਸੀ। ਗਰਮੀ ਕਰਕੇ ਫੇਰ ਸਾਰੇ ਪਾਸੇ ਪਾਣੀ ਦੀ ਦਿੱਕਤ ਆ ਰਹੀ ਸੀ। ਬੋਮਬੇ ਪਾਸੇ, ਪੁੂਣੇ ਪਾਸੇ, ਮਤਲਬ ਚਲੋ ਪੂਰੇ ਇੰਡੀਆ ਚ ਈ ਦਿੱਕ ਦਿੱਕਤ ਆਰੀ ਐ ਪੂਰੇ, ਪਾਸੇ ਤ ਦਿੱਕਤ ਆਰੀ ਪਾਣੀ ਦੀ।
ਪਾਣੀ ਦੀ ਤਾਂ ਦਿੱਕਤਾਂ ਹੁਣ ਚੱਲ ਹੀ ਰਹੀਆਂ, ਨਾਲੇ ਕਿ ਇੱਕ ਦਿਨ ਛੱਡ ਕੇ ਇੱਕ ਦਿਨ ਪਾਣੀ ਆਏ ਤੇ ਫਿਰ ਕੰਮ ਵੀ ਕਿੱਥੇ ਹੁੰਦੇ ਨੇ ਪਾਣੀ ਨਾਲ ਹੀ ਤਾਂ ਸਾਰੇ ਕੰਮ ਐ।
ਹੂੰ ਸਹੀ ਗੱਲ ਐ, ਹੁਣ ਕੱਲ ਤੋ ਮੀਂਹ ਪੈਣ ਲੱਗ ਗਿਆ ਹੁਣ ਦੇਖੋ ਹੁਣ ਕਿੰਨਾ ਪਾਣੀ, ਹੋਦਾ ਸੋਲਵ ਇੰਦਾ।
ਉਹ ਤੇ ਹੈ। ਨਈ-ਨਈ ਦੋ-ਤਿੰਨ ਦਿਨ ਐਵੇਂ ਮੀਂਹ ਪੈਂਦਾ ਰਹੇਗਾ ਤੇ ਫੇਰ ਤੇ ਡੈਮਾਂ ਚ ਪਾਣੀ ਭਰ ਜਾਏਗਾ ਅੱਛੀ ਤਰ੍ਹਾਂ ਨਾਲ। ਤੇ ਫੇਰ ਉਹ ਪਾਣੀ ਦੀ ਦਿੱਕਤਾਂ ਤੇ ਖ਼ਤਮ ਹੋਈ ਹੀ ਐ।
ਸਹੀ ਗੱਲ ਐ, ਸਹੀ ਗੱਲ ਐ, ਬੜਾ ਔਖਾ ਹੋ ਰਿਹਾ ਸੀ ਨਿਊਜ਼ ਚੋ ਵੀ ਕਿੰਨਾ ਆ ਰਿਹਾ ਸੀ ਪਾਣੀ ਬੋਂਬੇ ਪਾਸੇ ਪਾਣੀ ਦੀ ਇੰਨੀ ਦਿੱਕਤ ਏ। ਬਸ ਉਹਨਾਂ ਦਾ ਚਾਰ ਦਿਨ, ਪੰਜ ਦਿਨ ਦਾ ਪਾਣੀ ਦਾ ਸਟੋਕ
ਮੈਂ ਤੇ ਨਿਊਜ਼ ਵਿੱਚ ਇਹ ਵੀ ਦੇਖਿਆ ਕੀ ਜਿੰਨੇ ਸੈਲੀਬ੍ਰਿਟੀ ਐ ਨਾ ਉਹ ਵੀ ਰੋ ਰਹੇ ਨੇ ਪਾਣੀ ਵਾਸੇ, ਕਿਉਂਕਿ ਪਾਣੀ ਨਈ ਐ।
ਸਹੀ ਗੱਲ ਐ, ਪਾਣੀ ਦਾ ਬੜਾ ਔਖਾ ਹੋਇਆ ਪਿਆ ਸੀ ਉੱਥੇ ਤਾਂ ਜ਼ਿਆਦਾ। ਬੋਂਬੇ ਵਾਸਤੇ ਤਾਂ ਜ਼ਿਆਦਾ ਸੀ ਤਲਬ
ਉੱਥੇ ਵੀ ਬਰਸਾਤ ਚੱਲਦੀ ਪਈ ਐ ਨਾ ਤੇ ਉੱਥੇ ਵੀ ਇਹੀ ਹੈ ਕੀ ਦਿੱਕ ਦਿੱਕਤਾਂ ਆਉਂਦੀ ਪਈ ਕਿਉਂਕਿ ਸਮੁੰਦਰ ਅਹ ਆਸੇ- ਪਾਸੇ ਸਮੁੰਦਰ ਐ ਵਿੱਚ ਚ ਬੋਂਬੇ ਐ, ਤੇ ਹੁਣ ਕੀ ਏਹ ਕੀ ਪਾਣੀ ਜਿਆਦਾ ਵੀ ਆ ਗਿਆ। ਤੇ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਐ। ਪਾਣੀ ਇੰਨਾ ਜ਼ਿਆਦਾ ਪਾਣੀ ਵੀ ਹੋ ਰਿਹਾ ਹੈ ਬਰਸਾਤ ਇੰਨੀ ਪੈ ਰਹੀ ਐ।
ਖਿਆਲਾ ਕਾਫ਼ੀ ਪਾਣੀ ਭਰ ਗਿਆ ਉੱਥੇ ਵੀ
ਉਈ ਓ, ਓ ਈ-ਓ ਈ ਓ ਈ, ਓ ਨਾਲੇ ਅੱਜ ਕੱਲ੍ਹ ਦੀ ਗਵਰਮੈਂਟ ਵੀ ਇਹੋ ਜਿਹੀ ਹੈ ਨਾ ਕਿ ਰੋਡ ਵੀ ਠੀਕ ਨੀ ਤਰਾਂ ਦੇ ਰੋਡ ਦੇ ਖੱਡੇ ਇੰਨੇ ਜ਼ਿਆਦਾ ਐ, ਬਰਸਾਤਾਂ ਚ ਉਹ ਡੂੰਘੇ ਖੱਡੇ ਬੜੀ ਦਿੱਕਤਾਂ ਦਿੰਦੇ ਨੇ
ਹਾਂਜੀ ਹਾਂਜੀ ਉਹ ਬਸ ਥੋੜੇ ਟਾਈਮ ਦਿੱਕ-ਦਿੱਕਤ ਹੋਣੀ, ਕਿਉਂਕਿ ਪਾਣੀ ਦੀ ਵੀ ਜ਼ਿਆਦਾ ਲੋੜ ਪੈਂਦੀ ਐ। ਆਹ ਦੋ-ਤਿੰਨ ਮਹੀਨਾ ਪਾਣੀ ਜਿੰਨਾ ਆਪਾਂ ਨੂੰ ਮਿਲ ਜੂਗਾ ਵਧੀਆ ਹੋਜੂਗਾ ਬਾਅਦ ਚ ਆ ਗਏ ਫਿਰ ਅਗਲੇ ਸਾਲ ਆਪਾਂ ਨੂੰ ਔਖਾ ਨੀ ਹੋਣਾ ਗਰਮੀ ਚ।
ਹਾਂਜੀ। ਲੇਕਿਨ ਉਸ ਤਰ੍ਹਾਂ ਤੇ ਪਿਛਲੇ ਸਾਲ ਤੇ ਐਵੇਂ ਐ ਕੀ ਕਾਫ਼ੀ ਟਾਈਮ ਮਤਲਬ ਸੈਪਤੰਬਰ-ਨਵੰਬਰ ਤੱਕ ਬਰਸਾਤ ਪੈਂਦੀ ਰਹੀ ਹੈ ਸਤੰਬਰ-
ਹਾਂਜੀ ਹਾਂਜੀ।
ਹੈ ਕੇ ਨੀ ਤੇ ਇਸ ਵਾਰੀ ਬਰਸਾਤ ਇੰਨੀ ਲੇਟ ਤਾ ਏ ਆਓ ਤੁਸੀ ਫੇਰ ਹਲੇੇ ਪੈ ਹੀ ਨਹੀਂ ਰਹੀ ਏ ਅੱਛੀ ਤਰ੍ਹਾਂ ਨਾਲ ਲੇਕਿਨ ਮੌਸਮ ਠੰਡਾ ਹੋ ਗਿਆ ਐ।
ਹਾਂਜੀ- ਹਾਂਜੀ।
ਹੈ ਕੇ ਨੀ, ਨਾਲੇ ਮੌਸਮ ਠੰਡ ਨਾ ਐ ਤੇ ਐਵੇਂ ਲੱਗਦੈ ਐ ਕਿ ਅਲੱਗ- ਅਲੱਗ ਪਕਵਾਨ ਬਨਾ ਕੇ ਖਾਈਏ।
ਸਈ ਗੱਲ ਏ ਹੁੰਦਾ ਈ ਏ, ਜੀ ਕਰਦਾ ਈ ਏ, ਕੁੱਝ ਗਰਮਾ- ਗਰਮ ਬਣਾ ਕੇ ਖਾਵੇ ਠੰਡ ਚ ਅ ਮੀਂ ਚ।
ਓਈਓ ਏ ਜਿਵੇਂ ਅੱਜ ਕੱਲ੍ਹ ਦੇ ਕਿੰਨਾ ਲੋਕੀ ਦੱਸਦੇ ਨੇ ਵੀਡੀਓ ਦੇਖਦੇ ਨੇ, ਐਵੇਂ ਲੱਗਦੈ ਵੀਡੀਓ ਦੇਖ ਕੇ ਕਿ ਅਸੀਂ ਵੀ ਬਣਾ ਕੇ ਖਾ ਲਈਏ। ਅੱਜ ਕਲ ਤੇ ਕਿੰਨਾ ਯੂਟੂਬ, ਓਲਾਈਨ ਏ ਸਭ, ਫੇਸਬੁੱਕ ਏ ਸਭ ਚੱਲਦਾ ਐ।
ਹਾਂਜੀ- ਹਾਂਜੀ। ਤੁਸੀਂ ਸੋਸ਼ਲ ਮੀਡੀਆ ਵਗੈਰਾ ਯੂਜ ਕਰਦੇ ਓ?
ਹਾਂਜੀ - ਹਾਂਜੀ, ਫੇਸਬੁੱਕ ਯੂਜ ਕਰਦੇ, ਯੂ ਯੂਟੂਬ ਯੂਜ ਕਰਦੇ ਐ ਅਸੀਂ, ਦੋਨੋ ਯੂਜ ਕਰਦੇ ਐ ਅਸੀਂ।
ਠੀਕ ਐ, ਓਦੇ ਵਿੱਚ ਵੀ ਆਂਦਾ ਈ ਏ ਸਾਰਾ ਕੁਛ।
ਹਾਂਜੀ, ਓਈ- ਓਈ - ਓਈ। ਹੋਰ ਤੁਸੀਂ ਦੱਸੋ?
ਬਸ ਵਧੀਆ, ਬੈਠੇ ਸੀ।
ਅੱਛਾ, ਸਵੇਰ ਦਾ ਕੀ ਕੀਤਾ ਫੇਰ?
ਸਵੇਰੇ ਦਾ ਹੁਣ ਬਸ ਉੱਠਣਾ, ਰੋਟੀ -ਪਾਣੀ ਖਾਣਾ, ਬੱਚਿਆਂ ਨੂੰ ਖੁਆਣਾ ਆ ਈ ਏ, ਬੱਚਿਆਂ ਨਾਲ ਈ ਟਾਈਮ ਨਿਕਲ ਜਾਂਦੈ ਸਾਰਾ ਦਿਨ।
ਸੱਚੀ, ਪਤਾ ਨੀ ਚੱਲਦਾ ਏ ਟਾਈਮ ਦਾ ਤੇ। ਸਾਡੀ ਤੇ, ਮੇਰੀ ਤੇ ਕੁੜੀ ਹੁਣ ਸਕੂਲ ਲਈ ਗਈ ਹੋਈ ਏ। ਤੇ ਬਸ ਸਕੂਲ ਗਈ ਏ ਤੇ ਹੁਣ ਤੱਕ ਤੱਕ ਆਰਾਮ ਐ, ਏਕ ਵਾਰ ਬੱਚੇ ਆ ਗੇ ਘਰੇ ਤੇ ਫੇਰ ਓਈ ਕੰਮਾਂ- ਕਾਰਾ ਚ ਪੈ ਜਾਣਾ ਬੱਚਿਆਂ ਨਾਲ।
ਅੱਛਾ ਜੀ! ਮੇਰੇ ਤਾਂ ਹਲੇੇ ਬੱਚਿਆਂ ਦੀ ਛੁੱਟੀਆਂ ਹੈਗੀ, ਮੈਂ ਪੰਜਾਬ ਤੋਂ ਐਥੇ ਪੇਕੇ ਆਈ ਆ ਨਾ ਮਹਾਰਾ - । ਤੋ ਫੇਰ ਗੁੜੀਆਂ ਦਾ ਦਾ ਹਲੇ ਵੈਕੇਸ਼ਨ ਚੱਲ ਰੈ ਓ
ਅੱਛਾ- ਅੱਛਾ, ਪੰਜਾਬ ਵਿੱਚ ਹਲੇ ਛੇ ਛੇਤੀ ਸਕੂਲ ਨੀ ਸਟਾਰਟ ਹੁੰਦੇ, ਜਿਦਾਂ ਇੱਥੇ ਜੂਨ ਵਿੱਚ ਸਟਾਰਟ ਹੋ ਜਾਂਦੇ ਐ।
ਹਾਂਜੀ, ਉੱਥੇ ਜੂਨ ਦੀ ਪੂਰੇ ਮੈਂਨੇ ਦੀ ਇੱਕ ਮੀਂਨੇ ਦੀ ਛੁੱਟੀ ਹੁੰਦੀ ਏ ਉੱਥੇ, ਗਰਮੀ ਉੱਥੇ ਜਾਦਾ ਪੈਂਦੀ ਹੁਣ ਵੀ ਗਰਮੀ ਹੈਗੀ ਉੱਥੇ। ਫੋਰਟੀ ਡਿਗਰੀ -ਫੋਰਟੀ ਵਨ ਡਿਗਰੀ ਇਦਾਂ ਚੱਲ ਰਿਆ ਹੁਣ ਵੀ ਉੱਥੇ ਟੈਂਪਰੇਚਰ।
ਅੱਛਾ- ਅੱਛਾ, ਐਦੇ ਤਾਂ ਹੁਨ ਕੱਲ ਈ ਦੇਖਿਆ ਸੀ ਤੇ ਪੁੂਨੇ, ਬੋਮਬੇ ਏ ਸਭ ਅ ਪੱਚੀ, ਚੌਵੀ ਡਿਗਰੀ ਐਵੇਂ ਚੱਲ ਰਿਆ ਠੰਡਾ ਹੋ ਗਿਆ ਹੁਣ
ਤੇ ਬਹੁਤ ਠੰਡਾ ਵਧੀਆ ਲੱਗ ਰੈ।
ਨਈ- ਨਈ, ਇੱਥੇ ਵੀ ਤੇ ਪੈਂਤੀ ਡਿਗਰੀ ਟੈਂਪਰੇਚਰ ਚ -ਚਲਾ ਈ ਗਿਆ ਸੀ ਪੈਂਤੀ, ਛੱਤੀ ਡਿਗਰੀ।
ਹਾਂਜੀ- ਹਾਂਜੀ ਸਈ ਗੱਲ ਐ। ਵਧੀਆ ਹੋ ਗਿਆ ਮਤਲਬ ਕਲਾਈਮੇਟ ਦਾ ਲਓ, ਹੁਣ ਮੈਨੇ ਐਧਰੋਂ ਜਾਣਾ ਐ ਫੇਰ ਓਥੇ ਇੰਨੀ ਗਰਮੀ, ਔਖਾ ਹੋ ਜਾਣਾ ਮੈਨੂੰ ਤਾਂ ਉਧਰ ਤਾਂ ਸਿਤੰਬਰ, ਓਕਟਮਬਰ ਚ ਗ -ਬਹੁਤ ਜਾਦਾ ਗਰਮੀ ਹੋਂਦੀ ਏ ਓਥੇ।
ਹਾਂਜੀ- ਹਾਂਜੀ। ਉੱਥੇ ਤੇ ਤਾਂ ਗਰਮੀ ਵੀ ਉਨੀ ਐ ਤੇ ਠੰਡੀ ਵੀ ਉ
ਹਾਂਜੀ ਬਹੁਤ ਜਾਦਾ, ਹਾਂਜੀ ਸਈ ਗੱਲ ਐ। ਨਵੰਬਰ ਤੋਂ ਸਟਾਰਟ ਹੋ ਜਾਂਦੀ ਐ ਠੰਡ ਮਾੜੀ- ਮੋਟੀ।
ਹਾਂ- ਹਾਂ।
ਬਾਕੀ ਤਾਂ ਗਰਮੀ ਤਾਂ ਬੜੀ ਔਖੀ ਐ ਉੱਥੇ।
ਲੇਕਿਨ ਹਾਂ ਗਰਮੀ ਤੇ ਬੜੀ ਔਖੀ ਲੇਕਿਨ ਠੰਡ ਵੀ ਬੜੀ ਔਖੀ ਕੈਂਦੇ ਕਿ ਇੰਨੀ ਧੁੰਦ ਪੈਂਦੀ ਏ ਹੱਥਾਂ ਚ ਚੀਰੇ ਪੈ ਜਾਂਦੇ, ਇੰਨੀ ਠੰਡ ਹੋ ਜਾਂਦੀ ਅਗਰ ਗਲਵਜ਼ ਨਾ ਪਾਓ ਤੇ
ਨਈ ਹਾਂ ਅਹ ਚਲੋ ਉਹ ਸੇਫਟੀ ਹੁੰਦੀ ਹੈ। ਆਪਣੇ ਵਾਸਤੇ ਕਿਦਾਂ ਮਰਜ਼ੀ ਕੱਪੜੇ ਪਾ ਕੇ ਜਿੰਨੇ ਮਤਲਬ ਕੱਪੜੇ ਪਾ ਲਓ ਕੋਈ ਔਖਾ ਨਈ ਲੱਗਦਾ ਉੱਥੇ, ਪਰ ਗਰਮੀ ਚ ਹੁੰਦਾ, ਕੱਪੜੇ ਪਾਉਣਾ ਵੀ ਬੜੇ ਔਖੇ ਹੋ ਜਾਂਦੇ ਉਥੇ ਸਿੰਗਲ ਕੱਪੜੇ ਵੀ
ਉਹ- ਉਹ ਤੇ ਹੈ। ਗਰਮੀ ਤੇ ਤੁਸੀਂ ਸਿਰਫ ਕੋਟਨ ਨਾ ਪਾ ਸਕਦੇ ਹੋ ਬਾਕੀ ਸੋਚੋਗੇ ਨਾ ਕਿ ਤੁਸੀਂ ਕੁਛ ਹੈਵੀ ਪਾ ਲਓ ਉਹ ਵੀ ਨੀ ਪਾ ਸਕਦੇ ਤੁਸੀਂ, ਏਦਾਂ ਦਾ ਹੈ।
ਹਾਂਜੀ, ਕਲੈਮਟ ਹੀ ਉੱਧਰ ਪਈ ਹੈ ਉੱਥੇ
ਹਾਂ, ਕਲਾਈਮੇਟ ਤਾਂ ਹੈ ਈ ਹੈ।
ਹੂੰ ਉੱਥੇ ਵੀ ਬਿਲਕੁਲ ਘੱਟ ਹੀ ਹੈ। ਮਤਲਬ ਘੱਟ ਹੀ ਹੈ। ਉੱਥੇ ਕੋਈ ਮੀਂਹ ਵੀ ਨੀ ਪਵੇ ਤਾਂ ਵੀ ਪਾਣੀ ਠੀਕ ਹੈ। ਉੱਥੇ ਕਿੱਦਾਂ ਪਾਂਚ ਨਦੀਆਂ ਹੁੰਦੀ ਹੈ। ਪੰਜਾਬ ਚ ਪੂਰੀ ਬਹਿ ਕੇ ਇੱਥੇ ਆਦੀ ਹੈ।
ਹੂੰ ਪਾਣੀ ਦੀ ਤਾਂ ਦਿੱਕਤ ਕਦੀ ਪੰਜਾਬ ਵਿੱਚ ਰਹੀ ਨਈ ਹੈ। ਕਿਉਂਕਿ ਉੱਥੇ ਤੇ ਇੰਨੇ ਪਾਣੀ ਦਾ ਉੱਥੇ ਪ੍ਰੋਬਲਮ ਹੈ ਈ ਨਈ ਹੈ।
ਨਈ- ਨਈ ਬਿਲਕੁਲ ਨਈ ਹੈ। ਪਾਣੀ ਦਾ
ਇੱਥੇ ਮਹਾਰਾਸ਼ਟਟਰ ਵੀ ਨਈ ਹੈਗਾ ਪਾਣੀ ਦਾ
ਹੁਣ ਕਹਿ ਰਹੇ ਸੀ, ਇਸ ਵਾਰੀ ਕਿ ਮੀਂਹ ਅਗਰ ਨਈ ਪਿਆ, ਕਿਉਂਕਿ ਮੇਘਾਲੇ ਵਿੱਚ ਵੀ ਜਿੱਦਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਉੱਥੇ ਜਾਂਦਾ, ਮੀਂਹ ਮੇਘਾਲੇ ਤੱਕ ਲੇਟ ਸਟਾਰਟ ਹੋ ਰਿਹਾ ਨਾ ਉੱਥੇ ਵੀ
ਹਨਜੀ- ਹਨਜੀ
ਫਿਰ ਉਹੀ ਉੱਥੇ ਮਤਲਬ, ਅਲਰਟ ਕੀਤਾ ਸੀ ਕਿ ਅਗਰ ਮੀਂਹ ਨੀ ਹੋਗਾ, ਔਖਾ ਹੋ ਜਾਣਾ ਹੈ। ਪੰਜਾਬ ਜ਼ਿਆਦਾ ਕਰਕੇ ਪੰਜਾਬ ਚ ਹੀ ਜ਼ਿਆਦਾ ਖੇਤੀਬਾੜੀ ਹੁੰਦੀ ਹੈਨਾ
ਹਾਂਜੀ- ਹਾਂਜੀ
ਉਹਨਾਂ ਨੂੰ ਔਖਾ ਹੋ ਜਾਣਾ, ਨਾਲੇ ਕਹਿੰਦੇ ਨੇ ਚੌਲ ਵੀ ਲੱ ਸ-ਸਭ ਤੋਂ ਜਿਆਦਾ ਚੌਲ ਨੂੰ ਪਾਣੀ ਲੱਗਦਾ।
ਹਾਂ ਉਹ ਤੇ ਹੈਹੀ ਏ। ਬੰਦੇ ਵੀ ਚੌਲ ਪਾਣੀ ਵਿੱਚ ਈ ਏ।
ਹਾਂਜੀ, ਫੇਰ ਜਦੋਂ ਚੌਲ ਨੀ ਲੱਗਣੇ ਅਗੇ ਚੌਲ ਦੇ ਰੇਟ ਕੀ ਬੋਲਦੇ ਇੰਨਾ ਹਾਈ ਹੋਜੂਗਾ ਸੱਤ ਸੌ ਰੁਪਏ ਪਰ ਕੇ ਜੀ।
ਬਥੇਰਾ ਮਹਿੰਗਾ ਹੋ ਜਾਣਾ ਫਿਰ
ਹਾਂ ਏਦਾਂ ਕੈ ਰਹੇ ਸੀ। ਚਲੋ ਰੱਬ ਨੂੰ ਆਪਾਂ ਇਹੀ ਏ ਅਰਦਾਸ ਕਰਦੇ ਹਾਂ ਕਿ ਟਾਈਮ ਨਾਲ ਮੀਂਹ ਪਵੇ। ਪਾਣੀ ਦਾ ਨਾ ਮਤਲਬ ਖਰਚੇ ਦਾ ਉਨਾ ਸਟੋਕ ਸਾਰਾ ਮਤਲਬ ਹੋਵੇ ਆਪਣੇ
ਉਹ ਤੇ ਹੈ ਹੀ ਹੈ ਔਰ ਨਾਲੇ ਕੀ ਕਦੀ -ਕਦੀ ਰੋਟੀ ਵੀ ਖਾ ਕੇ ਅੱਕ ਜਾਂਦੇ ਤੇ ਫਿਰ ਚੌਲ ਤੇ ਚਾਈਦੇ ਹੀ ਹੈ ਨਾਲ ਹਲਕਾ- ਫੁਲਕਾ ਖਾਣ ਨੂੰ ਕਿਉਂਕਿ ਹਰ ਵੇਲੇ ਵੀ ਉਹ ਭਾਰੀ ਰੋਟੀਆਂ ਨਈ ਖਾਧੀ ਜਾਂਦੀ ਐ, ਉਹ ਨਾਲੇ ਹੁਣ
ਕਿ ਹਾਂ ਜਦੋਂ ਤਬੀਅਤ ਠੀਕ ਨ ਤੁਸੀਂ ਖਿਚੜੀ ਬਣਾ ਕੇ ਖਾਲੋ ਖਿਚੜੀ ਤਾਂ ਬਣਦੀ ਚੌਲਾਂ ਦੀ
ਉਹੀ ਓਈ-ਓਈ ਔਰ ਨਾਲੇ ਅੱਜ- ਕੱਲ੍ਹ ਬੱਚੇ ਵੀ ਥੋੜ੍ਹਾ ਜਿਹਾ ਨਾ ਰੋਟੀ ਘੱਟ ਵਧੀ ਖਾਂਦੇ ਕਿਉਂਕਿ ਚੌਲ ਛੇਤੀ ਬਣ ਵੀ ਜਾਂਦੇ ਤੇ ਉਹ ਬਚ
ਹਾਂਜੀ ਸਹੀ ਗੱਲ ਐ ਉਹ ਸੌਖਾ ਹੁੰਦਾ ਬੱਚਿਆਂ ਨੂੰ
ਉਹੀ ਉਹੀ ਐਕਚੁਲੀ ਕੀ ਏ, ਕਿ ਰੋਟੀ ਚਬਾਣੀ ਪੈਂਦੀ ਹੈ ਤੇ ਚੌਲ ਐਵੇਂ ਨੰਗਾਲੋ ਤੇ ਅੰਦਰ ਚਲ ਜਾਂਦੇ ਨੇ। ਤੇ ਬੱਚਿਆਂ ਨੂੰ ਜ਼ਿਆਦਾ ਮਿਹਨਤ ਨੀ ਚਾਹੀਦੀ, ਅੱਜ- ਕੱਲ ਦੇ।
ਬੁਦਾ ਬੜੇਜ ਹੁੰਦੇ ਜਿਹਨਾਂ ਨੂੰ ਦਾਤ ਨੀ ਹੁੰਦੇ, ਉਹਨਾ ਨੂੰ ਵੀ, ਉਹਨਾਂ ਨੂੰ ਵੀ ਤਾਂ ਲੋੜ ਪੈਂਦੀ ਐ ਚੌਲ,
ਹਾਂ ਜਿਹਨਾਂ ਕੋਲ ਦੰਦੀਆਂ ਨਹੀਂ ਐ, ਉਹ ਤੇ ਫਿਰ ਉਹਨਾਂ ਨੂੰ ਵੀ ਚਾਹੀਦਾ ਹੀ ਹੈ ਕੀ ਚੋਲ ਨਹੀਂ ਤੇ ਮੁਲਾਇਮ ਜਿਹੀ ਰੋਟੀ, ਕਿਉਂਕਿ ਆਟੇ ਵੀ ਅੱਜ- ਕੱਲ ਸਾਰੇ ਚੀਜ਼ਾਂ ਤੇ ਮਿਕਸਅੱਪ ਸਾਰੀਆਂ ਨਾ, ਕੈਮੀਕਲ ਹੁੰਦਾ ਹੀ ਹੈ, ਹਾਂਜੀ। ਕੈਮੀਕਲ ਹੁੰਦਾ ਐ, ਰੋਟੀ ਰੋਟੀ ਪਾ ਸਬਜ਼ੀ ਚ ਹੋ ਗਿਆ, ਫਰੂਟ ਵਿੱਚ ਹੋ ਗਿਆ, ਤੁਸੀਂ ਰਾਸ਼ਨ ਚ ਦੇ- ਖ ਲੋ, ਹਰ ਚੀਜ਼ ਮਿਲਾਵਟ ਐ।
ਸਾਰੀ ਚੀਜ਼ ਮਿਲਾਵਟ ਹੋ ਗਈ ਹੁਣ ਤਾਂ, ਸਹੀ ਗੱਲ ਐ ਕੈਮੀਕਲ ਹੀ ਕਰਕੇ ਯੂਜ ਕਰਕੇ ਸਾਰਾ ਕੁਛ ਚੀਜ਼ਾਂ ਦੀ ਗਰੋਥ ਕਰ ਰਹੇ ਨੇ।
ਅੱਜ- ਕੱਲ ਤੇ, ਨੋਰਮਲ ਕੁਛ ਹੈ ਹੀ ਨਹੀਂ। ਖਾਣਾ -ਪੀਣਾ ਅੱਜ ਕੱਲ੍ਹ ਨੋਰਮਲ ਖਾਣਾ ਪੀਣਾ ਹੈ ਹੀ ਨਹੀਂ। ਪਹਿਲੇ ਦੇ ਲੋਕ ਕਿ ਇੰਨੇ -ਇੰਨੇ ਸਾਲ ਜੀ ਜਾਂਦੇ ਸੀ। ਕਿਉਂਕਿ ਉਹਨਾਂ ਦੀ ਖਾਣ -ਪੀਣ ਹਾਂ, ਖੁਰਾਕ ਵਧੀਆ ਸੀ ਨਾਲੇ। ਤਦ ਦੇ ਟਾਈਮ ਤੇ, ਕੈਮੀਕਲ ਨਹੀਂ ਮਿਲਦੇ ਸੀ।
ਹਾਂਜੀ ਸਹੀ ਗੱਲ ਐ, ਪਹਿਲੇ ਦੀ ਖੁਰਾਕ ਵਾਂਗੂ, ਓਹ ਖੁਰਾਕ ਦੀ ਕੋਈ ਮਤਲਬ ਕਪੀਟੀਸ਼ਨ ਹੀ ਨਹੀਂ ਐ। ਹੁਣ ਤਾਂ ਮਾੜਾ ਮੋਟਾ ਵਧੀਆ ਚੀਜ਼ਾਂ ਵੀ ਖਾ ਲਏ ਗਾ ਨਾ ਘਿਓ ਵਗੈਰਾ। ਅੱਜ -ਕੱਲ ਉਹ ਖਾਣ ਨੂੰ ਵੀ ਡਰ ਲੱਗਦਾ, ਕਿ ਉਹਦੇ ਵਿੱਚ ਵੀ ਮਿਲਾਵਟ ਹੋਵੇ।
ਉਹ ਤੇ ਹੈ ਹੀ ਹੈ, ਔਰ ਨਾਲੇ ਇਹ ਹੈ ਕਿ ਅਗਰ ਕੰਮ ਨਾ ਕਰੋ ਤੇ ਸਰੀਰ ਤੇ ਮੋਟਾਪਾ ਫਿਟ ਫਿਟਨੈਸ ਉੱਤੇ ਵੀ ਧਿਆਨ ਰੱਖਣਾ ਪੈਂਦਾ ਆ, ਕੀ ਫਿਟਨੈਸ ਵੀ ਵਧੀਆ ਚਾਹੀਦੀ ਐ, ਹੈਲਥ ਨੂੰ ਇੰਪਰੂਵ ਕਰਨ ਲਈ ਰੋਜ਼ ਸਵੇਰੇ ਐਕਸਰਸਾਈਜ਼ ਕਰਨੀ ਚਾਹੀਦੀ ਆਪਾਂ ਨੂੰ। ਮਹਿਲੇ ਦੱਸ ਦਸ ਮਿੰਟ ਕੱਢ ਲੋ, ਕਿਉਂਕਿ ਦੇਖੋ ਦਿਨ ਵਿੱਚ ਕੱਢ ਲਓ, ਅਗਰ ਤੁਸੀਂ ਸਵੇਰੇ ਨਹੀਂ ਕਰ ਸਕਦ ਜਿਦਾਂ ਤ ਦਿਨ ਵਿੱਚ ਕੱਢ ਲੋ ਕਦੀ ਵੀ।
ਸਹੀ ਗੱਲ ਐ, ਨਹੀਂ ਕਰਨਾ ਚਾਹੀਦਾ ਐਕਸਰਸਾਈਜ਼, ਆਪਾਂ ਵੀ ਤਾਂ ਚਲੋ ਮੈਂ ਵੀ ਕਰ ਲੈਂਨੂੰ ਆ। ਕਿਉਂਕਿ ਮੇਰੀ ਹੈਲਥ ਜੋ ਹੈਗਾ ਮਤਲਬ ਤਬਿਅਤ 'ਚ ਜਿਆਦਾ ਪ੍ਰੋਬਲਮ ਹੋ ਰਿਹਾ ਸੀ ਤੇ ਮੈਂ ਕਰਨ ਲੱਗੀ ਪਰ ਉਹ ਜਿੱਦਾਂ ਆਪਾਂ ਜ਼ਿਆਦਾ ਕਰਦੇ ਆ, ਫਿਰ ਨਾਲੇ -ਨਾਲ ਭੁੱਖ ਲੱਗ ਜਾਂਦੀ ਹੈ ਫਿਰ ਖਾਣਾ ਵੀ ਜ਼ਰੂਰੀ ਆ, ਸਾਰਾ ਕੁਛ ਮਿਲਣਾ ਚਾਹੀਦਾ ਆਪਾਂ ਨੂੰ।
ਨਹੀਂ, ਨਹੀਂ ਉਹ ਤੇ ਸਭ ਦੇ ਨਾਲ ਹੀ ਐ, ਤੁਸੀਂ ਨਾਲ ਨਹੀਂ ਐ, ਉਹ ਸਭ ਦੇ ਨਾਲ ਹੀ ਪ੍ਰੋਬਲਮ ਨੂੰ ਐ। ਕਿਉਂਕਿ ਦੇਖੋ ਬਈ, ਮਿਹਨਤ ਕਰੋਗੇ ਤੇ ਭੁੱਖ ਲੱਗੇਗੀ। ਕੰਮ ਕਰੋਗੇ ਤੇ ਭੁੱਖ ਲੱਗੇਗੀ ਨਾ।
ਹਾਂਜੀ, ਸਹੀ ਗੱਲ ਐ।
ਓਈ, ਓਈ
ਹੋਰ ਤੁਸੀਂ ਕੀ ਕਰ ਰਹੇ ਓ?
ਅੱਜ, ਕੱਲ ਦੇ ਕੋਲਸ ਸੈਂ ਜੇੜੇ ਕੰਮ ਕਾਰ ਕਰਦੇ ਨੇ ਬੈਹ ਕੇ, ਉਨਾਂ ਨੂੰ ਕੇੜੀ ਭੁੱ ਖ ਲੱਗਦੀ ਐ, ਇੱਕ ਜਗ੍ਹਾ ਤੇ ਬੈਠੇ ਰੈਂਦੇ ਨੇ, ਪੈਲੇ ਦਾ ਟਾਈਮ ਸੀ ਇੰਨੇ ਕੰਮ ਕਰ ਲੈਂਦੇ ਸੀ, ਅੱਜ ਕੱਲ ਤੇ ਇੰਨੀ ਮਸ਼ੀਨਾਂ ਆ ਗਈਆਂ ਕਰ ਦੇ ਵੀ ਕਿਉੰਕਿ ਤੁਸੀਂ ਹਰ ਮਸ਼ੀਨ ਨਾਲ ਤੁਸੀਂ ਘਰੇ ਬਹਿ ਕੇ ਐਵੇਂ ਈ ਆਰਾਮ ਨਾਲ ਕੰਮ ਕਰਲੋ।
ਕੰਮ ਕਰ ਰਹੇ ਓਂ, ਸਾਰਾ ਦਿਨ ਬੈਠੇ ਰੈਣਾ ਓਦੇ ਕਰਕੇ ਵੀ ਖ਼ਰਾਬੀ ਬੜੀ ਹੋਰੀ ਆ।
ਹਾਂਜੀ।
ਪਹਿਲੇ ਦੇ ਲੋਕ ਕੇ ਭੱਜ ਦੌੜ ਕਰਨਾ ਕਾਮ ਕਰਨਾ ਆਪ ਈ ਕਰਦਾ ਆਪ ਈ ਕਰਨਾ ਹੁਣ ਤਾਂ ਨੌਕਰ ਚਾਕਰ ਰੱਖਦੇ ਨੇ।
ਓਰ ਬਸ ਹੋਰ ਬਸ ਵਧੀਆ। ਚਲੋ ਕੁੱਛ ਅਰਜੈਂਟ ਕਾਲ ਆ ਰਿਐ ਠੀਕ ਐ। ਫੇਰ ਆਪਾਂ ਫਿਰ ਤੋਂ ਗੱਲ ਕਰਦੇ ਠੀਕ ਐ। ਹਾਂ ਸਸ ਸ੍ਰੀ ਕਾਲ ਜੀ ਹਾਂਜੀ।